ਹੈਲੋ
ਹਾਂਜੀ ਸਾਸ਼ ਸ਼੍ਰੀ ਕਾਲ ਜੀ। ਹੈਲੋ
ਹੈਲੋ
ਹੈਲੋ।
ਹਾਂ ਭੈਣ ਜੀ ਥੋੜੀ ਤੇਜ਼ ਬੋਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹੋਰ ਠੀਕ ਓ?
ਹੋਰ ਸੁਣਾਓ ਹਾਂ ਵਧੀਆ।
ਅੱਛਾ ਗਏ ਬੱਚ।
ਹੋਰ, ਕਿੱਧਰ ਘੁੰਮਣ ਗਏ ਸੀ ਫਿਰ।
ਬਸ ਐਵੇਂ ਹੀ ਲਾਗੇ ਗਈ ਸੀ, ਸ਼ੀਸ਼ਗੰਜ ਗੁਰਦੁਆਰੇ ਸਾਹਿਬ ਮੱਥਾ ਟੇਕਣ ਗਏ।
ਅੱਛਾ।
ਹਾਂ।
ਹੋਰ।
ਹੋਰ ਸਭ ਵਧੀਆ।
ਤਾਂ ਗੁਰਦੁਆਰੇ ਵਗੈਰਾ ਨਹੀਂ ਗਏ ਮੱਥਾ ਟੇਕਣ।
ਨਹੀਂ ਨਹੀਂ ਬਸ ਉਹ ਬੋਰ ਹੋ ਗਈ ਸੀ। ਇਕੱਲਾ ਬੰਦਾ ਈ ਏ ਤਾਂ ਕਰਕੇ। ਆ ਗਈ ਸੀ ਵਾਪਿਸ ਆ ਕੇ ਪਛਤਾਈ ਮੈਂ ਕਿਹਾ ਇੱਕ ਦਿਨ ਹੋਰ ਰੁਕ ਜਾਂਦੀ ਵਧੀਆ ਸੀ, ਪੈਸੇ ਤਾਂ ਉਹਨੇ ਹੀ ਲੱਗੇ ਨੇ।
ਹੂੰ ਹੂੰ ਹੋਰ ਕੋਈ ਸ਼ੋਪਿੰਗ ਵਗੈਰਾ ਨੀ ਕੀਤੀ ਫਿਰ ਉਧਰੋਂ।
ਨਾ ਨਾ।
ਅੱਛਾ। ਮੈਂ ਤੁਹਾਨੂੰ ਕਿਹਾ ਸੀ, ਬਈ ਕੁਛ ਲੈਣਾ ਸੀ ਥੋੜੇ ਜਿਹੇ ਕੁੜਤੇ ਵਗੈਰਾ।
ਅਰੇ ਉਹ ਮਤਲਬ ਹੋਲਸੇਲ ਰੇਟ ਬੜੇ ਸਾਰੇ ਦੇ ਰਹੇ ਸੀ।
ਅੱਛਾ ਏ ਸਿੰਗਲ ਸਿੰਗਲ ਪੀਸ ਨਹੀਂ ਮਿਲਦੇ।
ਨਾ ਨਾ।
ਅੱਛਾ। ਹੋਰ ਕੱਲ ਫਿਰ ਉਹ ਤੁਸੀਂ ਉਹ ਬੀ ਸੀ ਪਾਈ ਏ, ਕੱਲ ਬੀਸੀ ਤੋਂ ਗਏ ਹੋਏ ਸੀਗੇ।
ਹਾਂਜੀ ਹਾਂਜੀ।
ਅੱਛਾ, ਤੇ ਕੀ ਸ
ਬਸ ਇੱਕ ਹਜਾਰਰ ਮਹੀਨੇ ਤੋਂ ਜਦੋਂ ਨਿਕਲੇਗੀ ਤਿੰਨ ਬੀ ਸੀ ਆ ਇਕੱਠੇ ਕੱਢਦੇ ਨੇ।
ਅੱਛਾ, ਤਿੰਨ ਕੱਠੀਆਂ ਕੱਢਦੇ ਪਏ ਨੇ।
ਹਾਂ।
ਤੇ ਟੋਟਲ ਕਿਤਨੀ ਬੀ ਸੀਆਂ ਨੇ?
ਬਹੱਤਰ ਹਜ਼ਾਰ।
ਬਹੱਤਰ ਹਜ਼ਾਰ ਮਤਲਬ ਸਾਰੀ ਬ ਬਹੱਤਰ ਹਜ਼ਾਰ ਨੂੰ ਤਿੰਨ ਭਾਗ ਮੇ ਡਿਵਾਈਡ ਕਰ ਰਹੇ ਨੇ।
ਹਾਂ।
ਤੇ ਕਿਤਨੀ ਕਿਤਨੀ ਪੈ ਗਈ ਆਪਾਂ ਨੂੰ?
ਚੌਵੀ ਚੌਵੀ ਹਜ਼ਾਰ।
ਚੌਵੀਸ ਚੌਵੀਸ ਹਜ਼ਾਰ ਅੱਛਾ।
ਹੂੰ।
ਤੇ ਮਤਲਬ ਚੌਵੀਸ ਮਹੀਨੇ ਦੀ ਕਮੇਟੀ ਹਨ, ਦੋ ਸਾਲ ਦੀ।
ਹਾਂ।
ਬੜੀ ਲੰਬੀ ਨੀ ਹੋ ਗਏ। ਬਹੁਤ ਬੜੀ ਹੋ ਗਈ ਲਿੱਸੀ, ਹਮਮ ਇਤਨੀ ਵੱਡੀ ਨੀ ਕਰਨੀ, ਦੋ ਸਾਲ ਤੇ ਹੱਦ ਤੋਂ ਜਾਦਾ ਹੋ ਗਏ ਨੇ। ਦੋ ਸਾਲ ਤੇ ਇਵੇ ਈ ਆਪਣੇ ਨੂੰ ਹਰ ਮਹੀਨੇ ਹਾਂ ਤੇ ਫੇਰ ਅਮਾਊਂਟ ਥੋੜੀ ਵੱਡੀ ਹੋਣੀ ਚਾਹੀਦੀ ਸੀ ਦੋ ਸਾਲ ਦੇ ਹਿਸਾਬ ਨਾਲ
ਹਮ, ਹੁਣ ਹਰ ਮਹੀਨੇ ਪੇਅ ਕਰਦੇ ਰਵਾਂਗੇ ਹੋਰ
ਹਮ ਹਮ ਹਮ
ਹੁਣ ਦੋਸਤ
ਉਹ ਤੇ ਹੈ ਈ ਹੋਰ ਉਹ ਤੁਆਡੀ ਭਾਬੀ ਨੇ ਵੀ ਪਾਈ ਦੀ ਬੀ ਸੀ
ਹੈਂ
ਤੁਹਾਡੀ ਭਾਬੀ ਨੇ ਵੀ ਬੀ ਸੀ ਪਾਈ ਜੇ ਤੇ ਉਹ ਭਾਬੀ ਨਾਲ ਗਈ ਸੀ ਕੱਲ੍ਹ ਤੁਹਾਡੇ।
ਨਹੀਂ ਨਹੀਂ
ਤੇ ਉਹ ਕੱਲ ਕਿੱਥੇ ਗਈ ਸੀ ਤਿਆਰ ਸ਼ੈਆਰ ਹੋ ਕੇ?
ਉਹ ਉੱਥੇ ਗਈ ਸੀ ਮਨੀ ਦੇ ਵਿਆਹ ਤੇ। ਵਿਆਹ ਤੇ ਗਈ ਸੀ।
ਹੈਲੋ
ਵਿਆਹ ਸੀ ਨਾ ਉਹ ਸਾਡੇ ਇੱਧਰ।
ਅੱਛਾ
ਹਮ
ਅੱਛਾ ਹੋਰ
ਹੋਰ ਫਿਰ
ਹੋਰ ਤੁਆਡੀ ਕੁੜੀ ਦਾ ਬਰਡੇ ਬਣਾਇਆ ਸੀ, ਮੈਂ ਸੁਣਿਆ ਤੁਸੀਂ?
ਹਾਂ, ਪਰ ਇਤਨਾ ਖ਼ਾਸ ਨੀ ਸੀ ਠੀਕ ਸੀ।
ਅੱਛਾ ਕਿੱਧਰ ਕੀਤਾ ਸੀ ਇੱਕੋ
ਇੱਧਰ ਸ਼੍ਰੀ ਮਾਯਾ
ਥੋੜ੍ਹਾ ਬੈਹਨ ਜੀ ਬਾਹਰ ਆਓ ਥੋੜ੍ਹੀ ਆਵਾਜ਼ ਨੀ ਆ ਰੀ ਹੈਗੀ। ਨੈੱਟਵਰਕ ਪ੍ਰੋਬਲਮ ਏ ਥੋੜ੍ਹੀ
ਹਮ
ਹੋਰ ਉੱਧਰ ਬਾਰਿਸ਼ ਵਗੈਰਾ ਆ ਰੀ ਕਿ
ਹਾਂ ਬਾਰਿਸ਼ ਹੋ ਰੀ ਏ ਖੂਬ ਬਾਰਿਸ਼ ਹੋ ਰੀ
ਹਮ ਸਾਡੇ ਇੱਥੇ ਵੀ ਬੜੀ ਬਾਰਿਸ਼ ਹੋ ਰੀ। ਹੋਰ ਓ ਤੁਹਾਡੀ ਮਾਤਾ ਜੀ ਗਏ ਸੀ।
ਨਈ ਨਈ।
ਕਦੋਂ ਚੱਲੇ ਨੇ।
ਅਜੇ ਤਾਂ ਕੁਛ ਨੀ ਪਤਾ
ਅੱਛਾ ਫੇਰ ਓ ਬੱਚੇ ਦੇ ਸਕੂਲ ਦਾ ਕੀ ਬਣਿਆ
ਜਾਵਾਂਗੀ ਹੁਣੇ ਥੋੜ੍ਹੀ ਦੇਰ ਤੱਕ, ਕੋਈ ਸਕੂਲ ਦੇਖ ਕੇ ਆਨੀ
ਪੜ੍ਹਾਈਆਂ ਈ ਚਾਲੂ ਹੋ ਗਈਆਂ ਨੇ ਬੱਚਿਆਂ ਦੀਆਂ ਤੇ
ਹੂੰ ਵੇਖਣੇ ਏਧਰ ਕੋਈ ਵੈਸ਼ਨਲ ਸਕੂਲ ਵੀ ਇੱਕ ਵਾਰ ਪਤਾ ਕਰਕੇ ਆਨੇ।
ਹੂੰ ਹੂੰ।
ਠੀਕ ਏ ਵੈਸ਼ਨਰ ਸਕੂਲ ਵੈਸੇ।
ਹਾਂ ਵੈਸ਼ਨਰ ਸਕੂਲ ਵਧੀਆ। ਵੈਸ਼ਨੋ ਵੇਖਲੋ ਸਰਾਫਾ ਵੀ ਵਧੀਆ ਐ।
ਹੋਰ ਓ ਓ ਵੀ ਸਕੂਲ ਆ ਆਰ ਕੇ ਡਾਗਾ ਸਕੂਲ ਵੀ ਵਧੀਆ ਏਗਾ।
ਅੱਛਾ ਅੱਛਾ।
ਓਥੇ ਮੇਰੀ ਫਰੈਂਡ ਪੜ੍ਹਾਂਦੀ ਪਲਕ।
ਅੱਛਾ ਅੱਛਾ। ਦੇਖ ਲੈਂਣੇ ਏ ਨਾ ਫੇਰ ਐਡਮਿਸ਼ਨ ਮਿਲਣ ਦੇ ਉੱਪਰ ਐ।
ਹਾਂ ਹੋਰ ਬਾਕੀ ਹੋਰ ਸਕੂਲ ਹੈਗੇ ਤੇ ਫੇਰ ਓਸ ਪਾਸੇ ਹੈਗੇ ਨੇ ਤੁਆਡੇ ਵਾਲੇ ਪਾਸੇ। ਸੇਈ ਜਿੱਧਰ ਤੁਸੀਂ ਰੈਂਦੇ ਓ।
ਨਈ ਓ ਇੱਕ ਸਕੂਲ ਮੈਨੂੰ ਬੜਾ ਵਧੀਆ ਲੱਗਿਆ ਵੈਗਾ ਸ਼੍ਰੀ ਹਰਿਕ੍ਰਿਸ਼ਨ ਪਬਲਿਕ
ਅੱਛਾ- ਫੇਰ।
ਹੋ ਐਡਮਿਸ਼ਨ ਨ੍ਹੀਂ ਮਿਲ ਰਿਆ।
ਕੋਈ ਜੈਕ ਲਗਾ ਕੇ ਲੱਲ ਲੋ ਐਡਮਿਸ਼ਨ ਕੋਈ।
ਨਈ ਹੁਣ ਕਰਨੇ ਆਂ।
ਹੂੰ ਥੋੜ੍ਹੇ ਜੇ ਪੈੈਸ਼ਾਣ ਦੇ ਨੇ ਓਨਾਂ ਨੂੰ ਕਓ ਕਰਵਾ ਦੇਣਗੇ, ਓਨਾ ਦੇ ਅਸਤੇ ਕੋਈ ਮੁਸ਼ਕਲ ਕੰਮ ਥੋੜ੍ਹਾ ਨਾ।
ਹੂੰ ਨਈ ਸਕੂਲ ਵੀ ਅੱਛਾ ਸ਼੍ਰੀ ਹਰ ਕ੍ਰਿਸ਼ਨ ਪਬਲਿਕ ਸਕੂਲ।
ਹੂੰ ਹੂੰ ਓ ਅੱਛਾ ਸਕੂਲ ਏ।
ਹੂੰ, ਗੁਰੂ ਨਾਨਕ ਪਬਲਿਕ ਵੀ ਹੈ, ਪਰ ਓ ਹਾਂ ਓਧਰ ਤੇ ਮਿਲ ਜਾਏਗਾ ਐਡਮਿਸ਼ਨ, ਪਰ ਓਧਰ ਨੀ ਕਰਵਾਨਾ।
ਹੂੰ
ਹਾਂ
ਅੱਛਾ ਓਧਰ ਈ ਕਰਵਾ ਲੋੋ ਫੇਰ ਹੁਣ ਸ਼੍ਰੀ ਹਰਕ੍ਰਿਸ਼ਨ ਓ ਹੈਗੇ ਨਾ ਤਾਡੇ ਪੈਚਾਣ ਦੇ ਓਨਾਂ ਨੂੰ ਕਓ ਕੋਈ ਕਰਨਗੇ ਜੈਕ ਵੈਕ ਲਗਾ ਕੇ।
ਨਈ ਓ ਤੇ ਕੈ ਰੈ ਨੇ ਕੀ ਤੁਸੀਂ ਸੂਲ ਦੇਖ ਲੋ। ਤੇ ਮੈਂ ਕਰਵਾ ਦੇਣਾ ਵਾ ਕੋਈ ਦਿੱਕਤ ਥੋੜ੍ਹੀ ਏ।
ਹੂੰ ਤੇ ਤੁਸੀਂ ਉੱਧਰ ਈ ਗੱਲ ਕਰੋ ਅਸੀਂ ਉੱਥਰ ਦੇਖ ਆਏ ਕੀ ਏ ਵਾਲਾ ਸਕੂਲ ਦੇਖ ਲੋ। ਇੱਕ ਵੈੈਸ਼਼ਨੋ ਸਕੂਲ ਦੇਖ ਲੋ।
ਹੋਰ ਵੈਸ਼ਨੋ ਸਕੂਲ ਵੀ ਵਧੀਆ ਕੋਲ ਦੀ ਕੋਲ ਪਏਗਾ।
ਪਰ ਓ ਵੈਸ਼ਨੋ ਸਕੂਲ ਓਨਾਂ ਨਾਲ ਗੱਲ ਕੀਤੀ ਸੀ, ਓ ਕੈ ਰੈ ਵਧੀਆ ਨੇ ਵਧੀਆ ਨੀ ਏ।
ਵਧਿਆ ਨੀ ਏ।
ਨਈ ਕੋਈ ਮਤਬ ਓਦੀ ਰੇਟਿੰਗ ਵੀ ਵਧੀਆ ਨੀ ਏ, ਕੋਈ ਵਿਊਜ਼
ਹਾਂ ਮਤਲਬ ਇੱਕਦਮ ਹੈਵੀ ਨੀ ਹੈਗਾ, ਸਾਦਾ ਓਦੀ ਓ ਨੀ ਹੈਗੀ ਏ। ਬਾਕੀ ਪੜ੍ਹਾਈ ਤੇ ਅੱਛੀ ਏ ਸਕੂਲ ਦੀ।
ਪੜ੍ਹਾਈ ਤੇ ਅੱਛੀ ਹੈਗੀ ਏ, ਬਾਕੀ ਓ ਮਤਲਬ ਏ ਕੀ ਨਾਮ ਨੀ ਸਕੂਲ ਦਾ ਜ਼ਾਦਾ।
ਹਾਂ ਮਤਲਬ ਟੋਪ ਲੈਵਲ ਦੇ- ਓਦੇ ਵਿੱਚ ਨੀ ਆਂਦਾ।
ਹਾਂ ਬਾਕੀ ਇਵੇਂ ਸਕੂਲ ਤੇ ਚਲਦਾ, ਅਰੇ ਪੜ੍ਹਨ ਵਾਲੇ ਬਚ ਚੇ ਤਾਂ ਐਵੇਂ ਬੈਣ ਜੀ ਕਿੱਧਰ ਵੀ ਪੜ੍ਹ ਲੈਂਦੇ ਨੇ। ਤੇ ਆਪਣੀ ਉਹ ਠੀਕ ਰਹਿੰਦੀ ਹੈ ਕਿ ਨਹੀਂ ਅਸੀਂ ਆ ਵਧੀਆ ਤੋਂ ਵਧੀਆ ਸਕੂਲ ਪਾਉਣ ਆਪਣੇ ਬੱਚਿਆਂ ਨੂੰ ਤੇ ਆਪਣੀ ਇੱਕ ਹੈਗੀ ਹੈ।
ਹਮ।
ਪਖਓ।
ਹਾਂ ਸਹੀ ਗੱਲ ਏ, ਦੇਖਦੇ ਹ ਅਜੇ ਤ
ਹੋਰ ਤੁਹਾਡਾ ਕੰਮ ਕਿਸ ਤਰ੍ਹਾਂ ਚੱਲਦਾ ਪੈਂਦਾ।
ਨਹੀਂ ਕੰਮ ਵਗੈਰਾ ਜਿ ਕਿ ਮਸ਼ੀਨ ਵਗੈਰਾ ਖ਼ਰਾਬ ਹੋਗੀ ਕਰਾਂ ਗੈਸ ਤੋਂ ਕੰਮ।
ਅੱਛਾ ਤੇ ਭੈਣ ਜੀ ਮੇਰੇ ਵੀ ਨੰਬਰ ਲਗਾ ਦੋ ਫਿਰ ਉਸ ਸਾਡੇ ਆ ਰਹੇ ਨੇ ਉਹ ਪਹਿਚਾਣ ਵਾਲੇ ਤੇ ਇੱਕ ਦੋ ਤ ਇਕ ਦੋਂ ਭੇਜਦੇ ਨਾ ਸਾਡੇ ਕੱਪੜੇ ਹਾਂ-ਹਾਂ।
ਹਮ-ਹਮ ਕੋਈ ਨੀ ਪੇਜ਼ ਦਾ
ਕਰੋ ਕੋਸ਼ਿਸ਼ ਇੱਕ, ਦੋ ਭੇਜ ਦ ਜ਼ਿਆਦਾ ਨਹੀਂ ਤੇ ਇੱਕ, ਦੋ ਭੇਜਦੋ।
ਠੀਕ ਹੈ।
ਹਮ, ਹੋਰ ਤੁਥਡੇ ਡੈਡੀ ਜੀ ਆ ਗਏ ਨੇ ਕੀ ਬਾਹਰ ਗਏ ਸੀ। ਅੱਛਾ ਕਦੋਂ ਆਏ।
ਉਹ ਕੱਲ ਹੀ ਆਏ ਸੀ।
ਅੱਛਾ।
ਹਮ।
ਹੋਰ ਉਹ ਥੋੜੇ ਭਰਾ ਨੇ ਉਹ ਕੰਮ ਚਾਲੂ ਕੀਤਾ ਸੀ ਕਰ ਰਹੇ ਸੀ ਉਹ ਕੰਮ।
ਨਹੀਂ-ਨਹੀਂ।
ਤੇ ਤੁਹਾਡੇ ਚਾਚੇ ਦੇ ਮੁੰਡੇ ਨੇ।
ਨਹੀਂ-ਨਹੀਂ।
ਨਹੀਂ ਕਰ ਰਿਹਾ।
ਨਹੀਂ ਉਹ ਕਹਿ ਰਿਹਾ ਕੋਈ ਕੰਮ ਹੈਗਾ।
ਅੱਛਾ ਚਲੋ ਕੋਈ ਨੀ ਉਹਨੂੰ ਨਹੀਂ ਤੇ ਨਾ ਸਹੀ, ਉਹਨੂੰ ਤਾਂ ਫਿਰ ਵਿਹਲਾ ਹੀ ਬੈਠ
ਹਮ।
ਹਮ।
ਮੈਂ ਕਹਿ ਸੀ ਉਹ ਫਿਰ ਓ ਮੈਂ ਪੈ ਪੈਂਜੀ ਉਸ ਦਿਨ ਪੇਮੈਂਟ ਪਾਈ ਸੀ ਆਈ ਸੀ ਫਿਰ।
ਨਹੀਂ ਮੈਨੂੰ ਤਾਂ ਕੋਈ ਪੇਮੈਂਟ ਨਹੀਂ ਆਈ ਭੈਣ ਜੀ।
ਇੱਕ ਵਾਰ ਅੱਠ ਸੌ ਪੰਜਾਹ ਰੁਪਏ ਪਏ ਸੀ ਨਾ ਤੁਹਾਨੂੰ।
ਹਾਂ ਪਸੀ ਅੱਠ ਸੌ ਹਾਂਜੀ- ਹਾਂਜੀ ਅੱਠ ਸੌ ਰੁਪਏ, ਅੱਠ ਸੌ ਪਝੱਤਰ ਰੁਪਏ ਲ ਆਏ ਸੀ ਮੈਨੂੰ।
ਉਹੀ ਤੇ ਮੈਂ ਤੁਹਾਡੇ ਕੋਲ ਪੁੱਛ ਰਹੀ ਸੀ।
ਹਮ-ਹਮ।
ਹਮ ਉਹ ਪੈਸੇ ਤਾਂ ਮੈਂ ਤੁਹਾਨੂੰ ਪਾਈ ਸੀ ਮੈਂ ਕਹਿ ਰਹੀ ਸੀ ਕਿ ਉਹ ਦੇਖ ਲੈਣਾ, ਜੋ ਆਪਣਾ ਹਿਸਾਬ ਹੈ ਉਹਦੇ ਵਿੱਚੋਂ ਮਾਈਨਸ ਕਰ ਲੈਣਾ। ਹ ਹੋਰ ਵੀ ਦੇਖ ਲੈਣਾ ਇੱਕ ਦੋ ਦਿਨ ਤਾਂ ਹੋਰ ਵੀ ਕਦੀ ਹੋਣਗੇ ਤੇ ਪਾਦੇਵਾਂਗੇ।
ਠੀਕ ਹੈ।
ਹਮ ਥੋੜਾ ਜਲਦੀ-ਜਲਦੀ ਕਮ ਕਰਨੀ ਹੈ ਨਾ ਫੇਰ ਪਾਦੇਵਾਂਗੀ। ਹਮ ਬੜਾ ਪੈਂਡਿੰਗ ਹੈ, ਮੇਰੇ ਪੰਦਰਾਂ ਸੂਟ ਪੈਂਡਿੰਗ ਪਏ ਦੇ ਨੇ।
ਅੱਛਾ ਮੇਰੇ ਭੈਣ ਜੀ ਦੱਸ ਪਏ ਦੇਣੇ ਹਲੇ। ਪੁਰਾਣੇ ਵਾਲੇ ਲੋਟ ਈਚੂ ਮੇਰੇ ਦੱਸ
ਅੱਛਾ-ਅੱਛਾ ਅਜੇ ਤੇ ਮੇਰੇ ਤੇ ਉਹ ਕੀ ਕਹਿੰਦੇ ਨੇ ਉਹ ਮੇਰੇ ਜਿਹੜੇ ਨੇ ਇਹ ਵਾਲੇ ਤੇ ਪੰਦਰਾਂ ਪੈਂਡਿੰਗ ਪਏ ਦੇ ਨੇ ਜਿਹੜੇ ਮੇਰਾ ਇਹ ਵਾਲਾ ਸੀਨ ਵਾਲੇ ਨੇ ਤੇ ਬਾਕੀ ਜੇਹੜੇ ਮੇਰੇ ਓਹ ਨੇ ਨਾ ਅਲਟਰੇਸ਼ਨ ਵਾਲੇ ਓਹ ਤੇ ਕਮ ਸੇ ਕਮ ਪੱਚੀ ਨੇ
ਮੇਰੇ ਵੀ ਇਸ ਤਰਾ ਹੀ ਹੈਗੇ ਨੇ ਪਰ ਉਹ ਮੈਨੂੰ ਨਾ ਭੈਨ ਜੀ ਓਹ ਦੇ ਸਮਝ ਨਈ ਆ ਰਈ ਅਲਟ ਓਹ ਸ਼ੋਅ ਕਿਵੇਂ ਹੋ ਰਹੇ ਹਾਂ ਓਹ ਸ਼ੋਅ ਕਿਵੇਂ ਹੋਨਗੇ ਓਹ ਵਾਲੇ
ਨਈ ਹੋ ਪਤਾ ਨਈ ਚੱਲਦਾ ਵੇ ਨਾ ਓਹ ਤੇ ਤੁਸੀਂ ਬਿੱਲ ਵਗੈਰਾ ਤੋਂ ਪਤਾ ਚੱਲ ਜਾਏਗਾ।
ਅਗਰ ਜਦੋਂ ਓਹ ਪੂਰੇ ਹੋ ਜਾਨਗੇ ਤੇ ਆਪਨੇ-ਆਪ ਬਿਲਿੰਗ ਆ ਜਾਏਗੀ।
ਹਾਂ, ਓਹ ਤੁਸੀਂ ਆਪਨਾ ਬਿੱਲ ਦੇਖੋਗੇ ਨਾ ਓਹਦੇ ਵਿੱਚ ਪਤਾ ਚੱਲ ਜਾਏਗਾ।
ਹੁੰ
ਏਂਹਦੇ ਚ ਅਜੇ ਤੁਹਾਡੇ ਕੋਲ ਕਿੰਨੇ ਸਟੋਕ ਐ
ਹਲੇ ਮੇਰੇ ਕੋਲ ਦੇਖੋ ਭੈਨਜੀ ਸੀਨ ਵਾਲਾ ਤੇ ਸਟੋਕ ਮੇਰੇ ਕੋਲ ਦਸ ਨੇ
ਹਾਂ ਤੇ ਦੱਸ ਨੇ ਜਦੋਂ ਏਹ ਸਟੋਕ ਤੁਹਾਡਾ ਸੀਨ ਵਾਲਾ ਤੁਸੀਂ ਕੰਮ ਜੇ ਕਰ ਦੋਗੇ ਨਾ ਉਸ ਤੋਂ ਬਾਅਦ ਤੁਸੀਂ ਦੇਖੋ ਤੁਆਡੇ ਕੋਲ ਕੁਛ ਹੋਰ ਕੁਛ ਲੌਟ ਦੇ ਦੇਖਣਾ ਪਿੱਛੋਂ ਦੀ ਕੁਛ ਹੋਰ ਹੋਨਗੇ। ਤੇ ਓਹ ਮੈਂ ਤੁਹਾਨੂੰ, ਨਈ
ਹੇ-ਹੇ
ਹਲੇ ਥੋੜੀ ਦੱਸੇਗਾ, ਉਹ ਤੇ ਤੁੂੰਹਾਨੂੰ ਕੰਪਨੀ ਦੱਸੇਗੀ ਇਤਨਾ ਮਾਲ ਉਠਾਇਆ ਥਾ, ਇਤਨਾ ਰਹਿ ਗਿਆ ਹੈਗਾ
ਅੱਛਾ-ਅੱਛਾ, ਕੰਪਨੀ ਬਿਲਿੰਗ ਦੱਸੇਗੀ। ਠੀਕ ਹੈ-ਠੀਕ ਹੈ, ਬਈ ਤੁਹਾਡੇ ਇੰਨੇ ਸੀਤੇ ਹੋ ਐਨੇ ਤੁਆਡੇ ਇੰਨੇ ਕਟਿੰਗ ਵਾਲੇ ਮਾਲ ਬਾਕੀ ਨੇ ਹਲੇ
ਹਾਂ, ਓਹ ਈ ਨਾ ਤੁਸੀਂ ਉੱਥੋਂ ਲੋਟ ਚੁੱਕੀ ਆਵੇਗਾ ਓਹ ਫਿਰ ਪਤਾ ਚੱਲ ਜਾਏਗਾ ਤੁਹਾਨੂੰ
ਅੱਛਾ, ਅੱਛਾ ਭੈਨ ਜੀ ਮੈਂ ਤੁਹਾਨੂੰ ਇਕ ਸ ਸੂਟ ਦੇਵਾਂਗੀ ਸੀਨ ਵਾਸਤੇ, ਫੇਰ ਮੇਰਾ ਵੇਖ ਲੇਨਾ ਤੁਸੀਂ ਹੁਨੇ
ਠੀਕ ਏ-ਠੀਕ ਏ ਚਲੋ, ਫਿਰ ਠੀਕ ਏ ਜੀ ਹੈਨਾ
ਠੀਕ ਏ, ਹਾਂਜੀ, ਸਤਿ ਸ਼੍ਰੀ ਅਕਾਲ।
ਠੀਕ, ਸਤਿ ਸ਼੍ਰੀ ਅਕਾਲ।